ਸਸ ਰੀਆ ਕਾਲ ਜੀ। ਸਸ ਰੀ ਕਾਲ ਜੀ।
ਹਾਂਜੀ, ਤੁਹਾਨੂੰ ਮੇਰੀ ਆਵਾਜ਼ ਆ ਰੀ ਐ।
ਹਾਂਜੀ-ਹਾਂਜੀ, ਆਵਾਜ਼ ਆ ਰਈ ਐ ਜੀ।
ਵਦੀਆ, ਹੋਰ ਕਿਦਾਂ ਓ?
ਵਧੀਆ ਜੀ ਵਧੀਆ, ਤੁਸੀਂ ਸੁਣਾਓ ਜੀ।
ਹੂੰ,
ਤੁਸੀਂ ਦੱਸੋ ਜੀ, ਬਹੁਤ ਵਧੀਆ ਅਸੀਂ ਤੇ।
ਵਧੀਆ ਜੀ ਵਧੀਆ, ਹੋਰ ਕੀ ਕਰ ਰਹੇ ਸੀ।
ਬਸ ਬੈਠੇ ਸੀਜੀ, ਹੁਣੀ ਫਰੀ ਹੋਏ ਆ ਲੰਚ ਕਰਕੇ। ਤੇ ਬੈਠੇ ਸੀ, ਲੰਚ ਕਰਕੇ ਹੁਣੇੇ ਫ੍ਰੀ ਹੋਏ ਆਂ, ਬਸ ਬੈਠੇ ਸੀ। ਮੈਂ ਕਿਹਾ ਫੋਨ ਹੀ ਚਲਾ ਲੀਏ, ਮੈਂ ਕਿਹਾ ਕੋਲ ਤੇ ਗੱਲ ਕਰ ਲੀਏ ਕਿਸੇ ਨਾਲ ਗੱਲ, ਹਾਂਜੀ-ਹਾਂਜੀ।
ਥੋਡੇ ਨਾ ਪਿੱਛੋਂ ਆਵਾਜ਼ ਬਹੁਤ ਜ਼ਿਆਦਾ ਆ ਰਹੀ ਐ ਨਾ
ਮੈਂ ਕਿਹਾ ਲੰਚ ਚ ਕੀ ਖਾਧਾ ਅੱਜ।
ਹਾਂਜੀ ਲੰਚ ਖਾਧਾ ਜੀ, ਆਲੂ ਬੈਂਗਨ ਦੀ ਸਬਜ਼ੀ ਬਣਾਈ ਸੀ ਜੀ। ਆਲੂ ਬੈਂਗਣ ਦੀ ਸਬਜ਼ੀ ਨਾਲ ਰੋਟੀ ਸੀ ਜੀ, ਹਾਂਜੀ-ਹਾਂਜੀ-ਹਾਂਜੀ। ਤੁਸੀਂ ਕੀ ਖਾਇਆ ਜੀ, ਹਾਂਜੀ ਘਰ ਬਹੁਤ ਵਧੀਆ ਚੀਜ਼ ਐ ਘਰ ਦਾ ਖਾਣਾ।
ਹਾਂ ਘਰ ਵਰਗੀ ਤਾਂ ਰੀਸ ਹੀ ਨਹੀਂ ਹੈਗੀ, ਹਨਾ।
ਹਾਂਜੀ-ਹਾਂਜੀ।
ਵੀ ਸਵਾਦ ਦਾ ਸਵਾਦ, ਨਾਲੇ ਹਾਈਜੀਨ ਵੀ ਰਹਿੰਦਾ ਵਧੀਆ। ਸਾਫ਼-ਸੁਥਰੇ ਤਰੀਕੇ ਨਾਲ ਬਣਾਇਆ ਹੁੰਦਾ, ਨਮਕ, ਮਸਾਲੇ ਆਪਣੇ ਹਿਸਾਬ ਨਾਲ।
ਕਰਦੇ ਓ ਲੰਚ ਤੁਸੀਂ।
ਹਾਂ ਮੈਂ ਹੁਣੇ ਕੀਤਾ ਲੰਚ ਮੈਂ ਅੱਜ ਕੜਾਈ ਪਨੀਰ ਲਿਆਈ ਸੀ, ਮੇਰੀ ਮਦਰ
ਅੱਛਾ ਘਰੇ ਬਣਾਇਆ ਸੀ, ਮੈਂ ਸੋਚਿਆ ਸ਼ਾਇਦ ਉੱਥੋਂ ਲੈ ਆਇਓ ਬਾਜ਼ਾਰ ਤੋਂ ਨਾ।
ਬਜ਼ਾਰ ਦਾ ਨਾ ਅਵੋਇਡ ਹੀ ਕਰਨੀ ਆ, ਜਿੰਨਾ ਹੋ ਸਕੇ।
ਨਹੀਂ ਅੱਛੀ ਗੱਲ ਐ, ਬਜ਼ਾਰ ਦਾ ਖਾਣਾ ਵੀ ਨੀ ਚਾਹੀਦਾ ਨਾ।
ਨੂੰ ਨੁਕਸਾਨ ਹੋਇਆ ਬਿਮਾਰ ਪੈ ਜੀਏ, ਮੌਸਮ ਵੈਸੇ ਹੀ ਤੁਹਾਨੂੰ ਪਤਾ ਕਦੀ ਗਰਮੀ ਦਾ ਕਦੀ ਬਾਰਿਸ਼ ਪੈ ਗਈ, ਕਦੀ ਕੁਛ ਹੋ ਰਿਹਾ, ਹਾਂਜੀ।
ਬੱਦਲ ਬਣਿਆ ਤਾਂ ਬਸ ਬਾਰਿਸ਼ ਦਾ ਮੌਸਮ ਹੈਗਾ, ਲੇਕਿਨ ਬਾਰਿਸ਼ ਨਾ ਆ ਨੀ
ਬਾਰਿਸ਼ ਹੁਣੇ ਹੋਰ ਗਰਮੀ ਹੋ ਗਈ, ਇੰਨੀ ਹੁੰਮਸ ਮੈਂ ਹੁਨੇ ਬਾਹਰ ਬਹੁਤ ਜ਼ਾਦਾ ਹੁੰਮਸ, ਇੱਕ ਮਿੰਟ ਚ ਪਸੀਨੇ ਆਣ ਲੱਗ ਗੇ। ਮੈਂ ਕਿਹਾ ਏਸ ਤੋਂ ਚੰਗਾ ਤੇ ਬਾਰਿਸ਼ ਨਾ ਈ ਹੁੰਦੀ ਹਨਾ।
ਹਾਂਜੀ-ਹਾਂਜੀ, ਬਿਲਕੁਲ।
ਬਸ ਏਦਾਂ ਈ ਐ, ਹੋਰ ਸੁਣਾਓ
ਵਧੀਆ ਜੀ ਵਧੀਆ, ਤੁਸੀਂ ਦੱਸੋ ਜੀ।
ਬਸ ਵਦੀਆ, ਅਰੇ ਮੈਂ ਥੋਡੇ ਨਾਲ ਇੱਕ ਗੱਲ ਕਰਨੀ ਸੀ, ਮੈਨੂੰ ਨਾ ਮੇਰਾ ਨਾ ਇੱਕ ਨੋਨ ਹੈਗਾ ਏ ਕੋਈ, ਉਹਨੇ ਨਾ ਜਿੱਦਾਂ ਤਾਂ ਇੰਸਟਾਗ੍ਰਾਮ ਤੇ ਫ਼ੂਡ ਵਲੋਗ ਦਾ ਨਾ, ਉਹ ਪੇਜ ਬਣਾਇਆ। ਹਾਂਜੀ। ਤੇ ਮੈਂ ਤੁਹਾਨੂੰ ਉਹ ਸ਼ੇਅਰ ਵੀ ਕੀਤਾ ਸੀ। ਮੇਰੇ ਖਿਆਲ ਤੁਸੀਂ ਵੇਖਿਆ ਨੀ? ਮੈਂ ਕਿਹਾ ਚਲੋ ਤੁਹਾਨੂੰ ਫੋਨ ਕਰਕੇ। ਮੈਂ ਦੱਸ ਇੱਕ ਵਾਰੀ ਹਾਂਜੀ। ਤੇ ਉਹ ਉਹਨਾ ਨੂੰ ਨਾ ਜਿੱਦਾਂ ਥੋੜਾ ਕਹਿੰਦੇ ਨੇ ਨਾ ਵੀ ਥੋੜ੍ਹੀ ਉਹਨੂੰ ਲਕ। ਵਗੈਰਾ ਕਰ ਦੋ ਜਾਂ ਸਟੋਰੀ ਪਾਦੋ ਮੈਂ ਤੁਹਾਡੀੇ। ਕਰੋ ਪੇਜ ਵਧੀਆ ਚੱਲ। ਤੁਹਾਨੂੰ ਪਤਾ ਹੀ। ਅ ਸੋਸ਼ਲ ਮੀਡੀਆ ਦੇ ਵਿੱਚ। ਹਾਂਜੀ। ਤਾਂ ਇਸ ਕਰਕੇ ਮੈਂ ਕਿਹਾ ਹੀ ਸੀ। ਜੇ ਅਗਰ ਹੋ ਸਕੇ ਤਾਂ।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
ਅਗਰ ਮੈਂ ਤੁਹਾਨੂੰ ਤੁਸੀਂ ਕਰ ਦਉਗੀ। ਉਹਨਾਂ ਨੂੰ ਥੋੜਾ ਅੱਗੇ ਜਿਦਾ।
ਹਾਂਜੀ ਹਾਂਜੀ ਬਿਲਕੁਲ।
ਤੁਸੀਂ ਸੋਸ਼ਲ ਮੀਡੀਆ ਤੇ।
ਹਾਂਜੀ - ਹਾਂਜੀ। ਬਹੁਤ ਜਿਆਦਾ ਸਾਰਾ ਦਿਨ ਸੋਸ਼ਲ ਮੀਡੀਆ ਯੂਜ਼ ਕਰੀਦਾ ਜੀ।
ਹੇਅ। ਹੋਰ ਫਿਰ ਸਿਰਫ ਸੋਸ਼ਲ ਮੀਡੀਆ ਨੀ ਹੈਗੇ।
ਹਾਂਜੀ - ਹਾਂਜੀ।
ਹਾਂਜੀ। ਬਸ ਸਾਰਾ ਦਿਨ ਸੋਸ਼ਲ ਮੀਡੀਆ ਤੇ ਲੱਗ ਟਾਈਮ ਦਾ ਹੀ ਨਹੀਂ ਪਤਾ ਲੱਗਦਾ ਹਨਾ।
ਹਾਂਜੀ - ਹਾਂਜੀ ਪਤਾ ਨਹੀਂ ਲੱਗਦਾ। ਕਦੋਂ ਸ਼ਾਮ ਹੋ ਗਈ ਤੇ ਕਦੋਂ ਸਵੇਰ ਹੋ ਗਈ ਹਾਂਜੀ। ਹੁਣ ਦੀ ਵੀ ਗੱਲ ਦੱਸਾਂ। ਮੈਂ ਤੁਹਾਨੂੰ ਉਹਨੂੰ ਕਰੋ ਨਾ। ਮੰਮੀ ਨੇ ਤਿੰਨ ਅਵਾਜਾਂ ਮਾਰਤੀਆ ਰੋਟੀ ਖਾ ਲੈ। ਰੋਟੀ ਖਾ ਲੇ। ਲੇਕਿਨ ਮੈਂ ਇੰਸਟਾਗ੍ਰਾਮ ਹੀ ਚਲਾ ਰਿਹਾ ਸੀ।
ਹਣ ਦਾ ਵੱਡੇ ਵੀ ਨੀ ਸੁਣਦੇ। ਛੋਟੇ ਵੀ ਨੀ ਸੁਣਦੇ ਨਿੱਕੇ ਨਿੱਕੇ ਬੱਚੇ। ਰੋਟੀਆਂ ਛੱਡ ਕੇ ਸਾਨੂੰ ਨੀ ਸਾਨੂੰ ਨੀ ਖਾਣੇ। ਸਾਨੂੰ ਫੋਨ ਚਾਹੀਦਾ। ਫੋਨ ਅੱਗੇ ਹੋ ਰੋਟੀ ਖਾਂ।
ਸਹੀ ਗੱਲ ਜੀ। ਛੋਟੇ- ਛੋਟ ਬੱਚਿਆਂ ਦਾ ਵੀ ਬੁਰਾ ਹਾਲ ਹੈ ਜੀ। ਅੱਜ ਕੱਲ ਉਹ ਨੂੰ ਪਹਿਲੇ ਫੋਨ ਚਾਹੀਦਾ ਹੈ ਫੋਨ।
ਹਮ ਗਲਤਨਾ ਅਡਟ ਨਹੀਂ ਹੋਣਾ ਚਾਹੀਦਾ। ਬੰਦੇ ਨੂੰ ਨਾ ਦੇਖੋ। ਅੱਖਾਂ ਤੇ ਵੀ ਬੜੇ ਲੌਸ ਪੈਂਦਾ। ਅਸੀਂ ਆਪਣੇ। ਧ ਵੈਰਾ ਛੱਡ ਕੇ ਫੋਨਾਂ ਲਗੇ ਰਹਿੰਦੇ ਆ। ਹਾਂਜੀ। ਨੁਕਸਾਨ ਹੀ ਆ ਸਾਡੇ ਸਿਹਤ ਤੇ ਵੀ ਹਾਂਜੀ। ਕਰਨੇ ਹੀ ਆ ਜ਼ਦ ਫਰੀ ਹੋਈਏ ਕਰ ਹੀ ਲੈਂਦੇ ਹਾਂ।
ਤਾਂ ਫਰੀ ਹੁੰਦੇ ਆ ਤਾਂ ਕਰ ਲੈਂਦੇ ਹੋ।
ਦੇਖੋ ਹੈ ਨ ਮੈਂ ਜਿੱਦਾਂ ਕੁਛ ਨਾ ਕੁਛ ਜਿਵੇਂ ਬਣਾਾ ਹੋਏ ਤੇ। ਮੈਂ ਰੈਂਸਪੀ। ਰਾ ਦੇਖ ਲੈਣੀ ਇੰਸਟਾਗ੍ਰਾਮ ਤੇ ਵੀ ਅੱਜ - ਕੱਲ੍ਹ ਬਥੇਰੇ। ਪੇਜ ਲੋਕਾਂ ਨੇ ਬਨਾਏ ਹੋਏ ਨੇ ਹਨਾ।
ਖਾਣੇ- ਪੀਣੇ ਦੀ ਸਭ ਐਡਾ। ਉਹਦੇ ਤੀ ਆ ਰਹੀਆ ਅੱਜ-ਕੱਲ ਆਪਣਾ। ਹਾਂਜੀ - ਹਾਂਜੀ ਬਿਲਕੁਲ ਸਾਰਾ ਕੁਝ। ਪਤਾ ਲੱਗਦਾ। ਬਹੁਤ ਫ਼ਾਇਦਾ ਹੈਗਾ ਨਾਂ ਉਸ ਚੀਜ਼ ਦਾ।
ਵਧੀਆ ਗੱਲ ਏ ਵੀ ਸਾਨੂੰ ਰੀਮਾਇੰਡਰ । ਵੀ ਹਨਾ ਤੁਹਾਡਾ ਕੀ ਵਿਚਾਰ ਹੈ । ਸੋਸ਼ਲ ਮੀਡੀਆ ਦੇ ਬਾਰੇ।
ਸੋਸ਼ਲ ਮੀਡੀਆ ਬਾਰੇ ਬਸ ਇਹੀ ਹੈ ਕੀ। ਹਾਂਜੀ।
ਵੀ ਕਿਵੇਂ ਮਤਲਬ ਕਿ ਜ਼ਿਆਦਾ ਯੂਜ ਕਰਨਾ ਚਾਹੀਦਾ ਹੈ। ਜਾਂ ਨਹੀਂ ਲਿਮਿਟ।
ਨਹੀਂ। ਆਪਣਾ ਘੱਟ ਹੀ ਯੂਜ਼ ਕਰਨਾ। ਚਾਹੀਦਾ ਲੇਕਿਨ - ਲੇਕਿਨ ਹੁਣ ਬੰਦਾ ਵਿਹਲਾ ਹੋਵੇ। ਫਿਰ ਕਦੇ ਵੀ ਕੀ ਨਾ ਉਹੀ ਯੂਜ਼ ਕਰਦਾ ਹੋਰ ਕੁਛ। ਹੈ ਨੀ ਦੇਖਣ ਨੂੰ ਹੁਣ ਫੋਨ ਹੀ ਚਲਾਉਂਦਾ ਰਹਿੰਦਾ। ਰੀਲਾਂ ਸਕੋਲ ਕਰਦਾ ਰਹਿੰਦਾ ਬਸ। ਸਾਰਾ - ਸਾਰਾ ਦਿਨ ਨੁਕਸਾਨ ਹੀ ਹੈਗਾ ਮਤਲਬ।
ਲੋਕੀ ਦੇ ਪੈਸੇ ਵੀ ਕਮਾ ਰਹੇੇ। ਹੁਣ ਜਿੱਦਾਂ ਮੈਂ ਤੁਹਾਨੂੰ ਦਾ ਲਿੰਕ ਸ਼ੇਅਰ ਕੀਤਾ।
ਹਾਂਜੀ
ਮੈਂ ਕਿਹਾ ਤੂੰ ਇਹ ਕੀ ਕੰਮ ਕਰ ਲਿਆ ਸ਼ੁਰੂ ਕਹਿੰਦਾ ਬੀ ਤਾਂ ਬੜਾ ਹੈਗਾ ਐ ਮੈਂ ਕਿਹਾ ਜੋਬ ਛੱਡ ਤੀ ਕਹਿੰਦਾਂ ਨਹੀਂ ਮੈਂ ਤਾਂ ਜੋਬ ਵੀ ਕਰਨਾ ਵਾ। ਬਈ ਇਥੇ ਨਾ ਪਾਰਟ ਟਾਈਮ ਕਰਨਾ ਵਾ ਸ਼ਾਮ ਦੇ ਟੈਮ ਜਾਂ ਸੰਡੇ ਸੈਟਰਡੇ ਜਿਹੜੀ ਛੁੱਟੀ ਹੁੰਦੀ ਹੈ ਤੇ ਮੰਨੂ ਨਾ ਫੋਨ ਆਇਆ ਕਹਿੰਦਾ ਮੈਂ ਤੁਹਾਡੇ ਉਥੇ ਸ਼ਹਿਰ ਆ ਰਿਹਾ ਵਾਂ। ਤੇ ਤੁਸੀ ਮੈਨੂੰ ਆਪਣੇ ਜਿਹਦੇ ਨਾ ਵਧੀਆ ਜਾਂ ਖਾਣ ਪੀਣ ਫਿਰ ਉਹਨੇ ਮੈਨੂੰ ਦੱਸਿਆ ਮੈਖਾ ਇਹਦੇ 'ਚ ਫਾਇਦਾ ਹੈਗਾ ਕਹਿੰਦਾ ਬਹੁਤ ਘੱਟ ਕਹਿੰਦਾ ਨੁਕਸਾਨ ਵੀ ਕੀ ਹੈ ਵੀ ਵਿਹਲੇਣ ਨਾਲ ਲੋ ਅਸੀ ਇੰਸਟਾਗ੍ਰਾਮ ਤੇ ਵੈਸੇ ਵੀ ਤਾਂ ਸਕਰੌਲਿੰਗ ਈ ਕਰਦੇ ਰਹਿਨੇ ਆ ਤੇ ਉਥੇ-ਉਥੇ ਵੀ ਇੱਕ ਤਰ੍ਹਾਂ ਦੀ ਗੱਲਾਂ ਹੀ ਨੇ।
ਹਾਂ ਗੱਲਾ ਹੀ ਆ ਬਲੋਗ ਬਣਾ ਲੈਂਦੇ ਨੇ ਆਪਣਾ ਇਸ ਦੁਕਾਨ ਤੇ ਆਉ ਉਸ ਦੁਕਾਨ ਦੀ ਵੀ ਇਹਨਾ ਦੇ ਮਸ਼ਹੂਰੀ ਹੋ ਵੀ ਉਹਦੀ ਵੀ ਮਸ਼ਹੂਰੀ ਹੋ ਗਈ ਆਪਣਾ ਵੀ ਕੁਝ ਔਰ ਫਿਰ ਅਸੀ ਆਪ ਵੀ ਵਾਇਰਲ ਹੋ ਗਏ ਜੀ।
ਸੋ ਅੱਛੀ ਗੱਲ ਏ ਮੇਰੇ ਸਾਬ ਨਾਲ ਤਾਂ ਵਧੀਆ ਵੀ ਫੋਨਾ ਤੇ ਲਾਗੇ ਲੱਗੇ ਰਹਿੰਦੇ ਨੇ ਕੋਈ ਫੇਸਬੁੱਕ ਚਲਾ ਰਿਹਾ। ਚਲਾ ਰਿਹਾ ਕੋਈ ਇੰਸਟਾਗ੍ਰਾਮ ਚਲਾ ਰਿਹਾ। ਉਹਨਾਂ ਦੇ ਤੇ ਫਾਇਦੇ ਵੀ ਬੜੇ ਨੇ ਹੁਣ ਸਾਡੇ ਕਾਫੀ ਰਿਸ਼ਤੇਦਾਰ ਬਾਹਰ ਰਹਿੰਦੇ ਨੇ ਸਾਨੂੰ ਮਹਿਸੂਸ ਨੀ ਹੁੰਦਾ ਕਿ ਉਹ ਬਾਹਰ ਨੇ ਰੋਜ਼ ਵੀਡੀਓ
ਆਹ ਰੋਜ਼ ਵੀਡੀਓ ਕੋਲ ਆ ਜਾਂਦੀ ਸਹੀ ਗੱਲ ਹੈ ਜੀ ਬਹੁਤ ਫਾਇਦਾ ਹੈਗਾ ਜੀ।
ਹਾਂਜੀ
ਆਪਣਾ ਜਿਸ ਫਰੈਂਡ ਨਾਲ ਗੱਲ ਕਰਨੀ ਏ ਵੀਡੀਓ ਕਾਲ ਤੇ ਅੱਜ-ਕੱਲ ਸਾਰੀ ਗੱਲ ਹੋ ਜਾਂਦੀ।
ਦੇਖੋ ਗੇ ਵੀ ਅਗਰ ਲਿਮਿਟ ਨਾਲ ਚੀਜ਼ ਯੂਜ ਕਰੋ ਤਾਂ ਦੇਖੋ ਫਾਇਦੇਮੰਦ ਹੈ।
ਅਨ ਲਿਮਿਟ ਦਾ ਯੂਜ ਕਰੋਗੇ ਫੈਦਾ ਹੈ ਜ਼ਿਆਦਾ ਯੂਜ ਕਰੋਗੇੇ ਫਿਰ ਨੁਕਸਾਨ ਹੈ।
ਸਹੀ ਗੱਲ ਹੈ ਹਾਂ।
ਫਾਇਦਾ ਹੈਗਾ ਓਵਰਡੋਜ਼ ਇਕ ਟਾਈਮ ਤੇ ਤੁਸੀ ਤਿੰਨੋ ਖੁਰਾਕ ਖਾ ਲਵੋ ਗਏ ਬਿਮਾਰ ਹੀ ਪਵੋਗੇ ਹੋਰ ਕੀ ਕਰਨਾ ਹਾਂ ਉਹੀ ਫਾਇਦਾ ਹੈਗਾ ਬਾਕੀ ਬੱਚਿਆਂ ਲਈ ਗ਼ਲਤ ਹੈਗਾ ਕਿਉ ਕਿਉਂਕਿ ਕੁਛ ਚੀਜ਼ਾਂ ਹੁੰਦੀਆਂ ਨਹੀਂ ਦੇਖੀਆਂ ਚਾਹੀਦੀਆਂ ਉਹਨਾਂ ਨੂੰ ਉਹ ਵੀ ਆ ਜਾਂਣ
ਹਾਂਜੀ-ਹਾਂਜੀ
ਹੂੰ ਤੇ ਤੁਸੀਂ ਹੋਰ ਸੁਣਾਓ ਕੁਛ ਸੋਸ਼ਲ ਮੀਡੀਆ ਦੇ ਬਾਰੇ ਤੁਸੀ ਕੀ ਮਤਲਬ ਕੀ ਹਾਂਜੀ
ਹਾਂਜੀ
ਵੀ ਤੁਹਾਡਾ ਕੀ ਵਿਚਾਰ ਹੈ ਸੋਸ਼ਲ ਮੀਡੀਆ ਨੂੰ ਲੈ ਕੇ
ਆਪਾਂ ਹੀ ਸੇਮ ਤੁਹਾਡੇ ਵਰਗਾ
ਹ ਕੁਛ ਦੱਸੋ ਤੁਸੀ ਮੇਰੇ ਵਰਗਾ ਮੈਂ ਕਿਹਾ ਕੁੱਛ ਦੱਸੋ ਤੇ ਸੀ ਵੀ ਕੀ ਵਿਚਾਰ ਹੈ ਕੀ ਕੁੱਛ ਹੈਲੋ
ਤੁਸੀਂ ਬੋਲੋ
ਨਹੀਂ ਮੈਂ ਕਹਿ ਰਹੀ ਤੁਸੀਂ ਵੀ ਤਾਂ ਬੋਲੋ ਨਾ ਮੈਂ ਤੁਹਾਨੂੰ ਫੋਨ ਕੀਤਾ ਮੈਂ ਤੁਹਾਡੇ ਵੀ ਤੇ ਵਿਚਾਰ ਗੱਲਾ ਕਰਾਂਗੇ ਨਾ ਸੋਸ਼ਲ ਮੀਡੀਆ ਦੇ ਬਾਰੇ ਤੁਸੀਂ ਕੀ ਸੋਚਦੇ ਹੋ। ਵੀ ਕੀ ਚੀਜ਼ਾਂ ਬੰਦ ਹੋਣੀਆ ਚਾਹੀਦੀਆਂ ਨੇ ਕੀ ਚੀਜ਼ਾਂ ਨੇ।
ਨਹੀਂ ਬੰਦ ਤੇ ਲੇਕਿਨ, ਸਭ ਕੁਛ ਠੀਕ ਨੀ ਹੈਗਾ ਐਦੇ ਚ। ਫ਼ਾਇਦੇਮੰਦ ਚੀਜ਼ਾਂ ਜੀ ਹੈਗੀਆਂ, ਆਪਾ ਤੇ ਵਿਚ ਬੰਦ ਹੋਏ ਆ। ਹਾਂਜੀ ਬੰਦ ਹੋਏਗਾ, ਤੇ ਨੁਕਸਾਨ ਹੈਗਾ ਉਹਨਾਂ ਨੂੰ ਵੀ ਸਾਨੂੰ ਵੀ, ਅਸੀਂ ਵੀ ਪਰੇਸ਼ਾਨ ਰਵਾਂਗੇ ਜੇ ਬੰਦ ਹੁੰਦਾ।
ਹਾਂ,, ਇਹ ਤੇ ਗੱਲ ਹੈਗੀ, ਹੁਣ ਜ ਜਿਦਾਂ ਕੱਲ ਇੱਕ ਮੂਵੀ ਸੀ, ਤਿੰਨ ਸਾਲ ਪਹਿਲੇ ਜਿਹੜੀ ਰਿਲੀਜ਼ ਹੋਣੀ ਸੀ।
ਹਾਂਜੀ-ਹਾਂਜੀ, ਉਹ ਮਤਲਬ ਅੱਜ ਬੈਨ ਹੋ ਗਈ ਉਹ ਵੀ। ਮੇਰੇ ਹਿਸਾਬ ਨਾਲ, ਹਾਂਜੀ-ਹਾਂਜੀ-ਹਾਂਜੀ।
ਹਾਂ, ਮਤਲਬ ਏ ਕਿ ਜਨਤਾ। ਵੇਖੀਏ ਜਿਨਾਂ ਨੇ ਵੇਖ ਲਈ ਏ ਬਈ ਸਾਨੂੰ ਘਰ ਬੈਠ ਹਾਂ ਬਈ। ਚਲ ਨੀ ਲੱਗੀ ਘਰ ਬੈਠੇ ਸਾਨੂੰ ਵੇਖ ਗਈ ਐ ਤੇ ਜਨਤਾ ਗਰਮੈਂਟ ਦੇ ਜਿਹੜੇ ਆਏ ਨੇ ਕਰਤੂਤਾਂ ਸਾਹਮਣੇ।
ਹਾਂ ਉਹ ਤੇ ਹੈ ਹੀ ਐ, ਤਾਂ ਇਹ ਤਾਂ ਗੋਰਮੈਂਟ ਨੇ ਬੇਨ ਕੀਤੀ ਏ।
ਹਾਂ, ਸਵੇਰੇ ਆਈਏ ਦੋ ਦਿਨ ਇੱਕ ਦਿਨ ਪਹਿਲੇ ਆਈਏ।
ਹਾਂਜੀ-ਹਾਂਜੀ ਜੀ। ਹਾਂਜੀ-ਹਾਂਜੀ, ਬਿਲਕੁਲ ਇੱਕ ਘੰਟੇ ਚ ਬੰਦ ਕਰਤੀ, ਸਹੀ ਗੱਲ ਐ।
ਹੋਇਆ ਨਾ ਵੀ ਔਨਲਾਈਨ ਆ ਗਈ ਐ ਸੋਸ਼ ਮੁੰਡੀਆ ਤੇ ਆ ਗਈ ਏ, ਵੀ ਲੋਕਾਂ ਨੇਦ ਕਰ ਲਿੱਤੀ ਹੈ, ਅੱਗੇ ਉਹ ਦੇ ਵੀ ਦਿੰਦੇ ਨੇ।
ਤਾਂ ਇਹੀ ਤਾਂ ਫਾਇਦਾ ਹੈਗਾ ਨਾ ਸੋਸ਼ਲ ਮੀਡੀਆ ਦਾ, ਇਹੀ ਫਾਇਦਾ ਹੈਗਾ।
ਉਹੀ ਮੈਂ ਕਹਿ ਰਹੀ ਹਾਂ ਵੀ ਸੋਸ਼ਲ ਮੀਡੀਆ ਦਾ। ਬੋਤ ਫੈਦਾ ਹੈਗਾ ਏ।
ਹੋਣਾ ਬਹੁਤ ਜ਼ਰੂਰੀ ਹੈਗਾ। ਨੁਕਸਾਨ ਵੀ ਹੈ ਹੀ ਏ ਨੁਕਸਾਨ ਵੀ ਏ, ਜ਼ਿਆਦਾ ਯੂਜ ਕਰੋ ਤਾਂ ਨੁਕਸਾਨ ਹੈ।
ਰਹਿੰਦੇ ਨੇ ਪੜ੍ਹਾਈ ਕਰ ਬੋਲਦੇ ਰਹੋ, ਜਾਂ ਤੇ ਉਹਨਾਂ ਨੂੰ ਪੜ੍ਹਾਈ ਉਹਨਾਂ ਦੇ ਜਿਹੜੇ। ਸਿਲੇਬਸ ਦੇ ਅਕੋਰਡਿੰਗ, ਉਹਨਾਂ ਦੇ ਸਿਸ ਉਹ ਤੇ ਫੋਨ ਚ ਉਹਨਾਂ ਨੂੰ ਸਿਲੇਬਸ ਦਵੋ, ਪੜ੍ਹਾਈ ਵੀ ਹੋ ਜਾੇ। ਕਿਤੇ ਫੋਨ ਵੀ ਚਲ ਜਾਏਗਾ।
ਹਾਂਜੀ-ਹਾਂਜੀ, ਬਿਲਕੁਲ ਸਹੀ ਗੱਲ ਐ।
ਹੈਨਾ ਬੀ। ਇਹ ਚੀਜ਼ ਤਾਂ ਹੋਣੀ ਚਾਹੀਦੀ ਆ, ਬਾਕੀ ਤੁਸ਼ੀ ਇੱਕ ਵਾਰੀ ਦੇਖਨਾਂ ਭੇਜਿਆ ਹੋਇਆ ਹੋ ਨਾ, ਉਹਨੂੰ ਅੱਗੇ ਸ਼ੇਅਰ ਜ਼ਰੂਰ ਕਰਨਾ।
ਹਾਂਜੀ-ਹਾਂਜੀ, ਬਿਲਕੁਲ ਠੀਕ।
ਦੇਖੋ ਬੰਦੇ ਦਾ ਐਵੇ ਹੌਸਲਾ ਵੱਧਦਾ ਏ ਵੀ ਅਗਰ ਕਿਸੇ ਨੇ ਸਟਾਰਟ ਕੀਤਾ, ਨਾਲੇ ਸਾਡਾ ਕੀ ਜਾ ਰਿਹਾ, ਸਾਡਾ ਕੁਛ ਜਾ
ਸਹੀ ਗੱਲ ਆ ਦੋ-ਚਾਰ ਮਿੰਟ ਦੇਣੇ ਹੀ ਨੇ।
ਸਾਡਾ ਥੋੜ੍ਹੀ ਉਗਰ ਕਿਸੇ ਦਾ ਭਲਾ ਹੁੰਦਾ ਤੇ ਸਾਨੂੰ ਕੀ ਉਹ ਹੈਗਾ ਹੈਨਾ ਵ ਈ। ਅੱਜ ਕ ਲੋਕਾਂ ਨੂੰ ਤੇ ਇਹੀ ਹੋਆ ਹੈਗਾ ਵੀ ਸਾ ਬਸ ਸਾਡਾ ਪੱਲਾ ਹੋ ਜੇ ਸਾਡਾ ਪੱਲਾ ਹੋ ਜੇ ਪਰ ਪੈਹੇ ਥੋੜੀ ਲੱਗ ਰਹੇ ਨੇ
ਹਾਂਜੀ-ਹਾਂਜੀ, ਉਂਝ ਵੀ ਤਾਂ ਯੂਜ ਕਰਦੇ ਹੀ ਆ ਉਝ ਕੁਛ ਨਾ ਕੁਛ ਦੇਖਦੇ ਹੀ ਆ, ਦੋ-ਮਿੰਟ ਉਹ ਵੀ ਦੇਖ ਲਾਂਗੇ। ਮੈਂ ਕਿਹਾ ਉਝ ਵੀ ਤਾਂ ਕੁਛ ਨਾ ਕੁਛ ਦੇਖਦੇ ਹੀ ਆ।
ਹਾਂ ਮੈਂ ਉਹੀਓ ਕਹਿ ਰਹੀ ਹਾਂ ਵੀ ਸਾਡਾ ਕਿਹੜਾ ਕੁੱਛ ਜਾ ਰਿਹਾ ਸਾਡਾ। ਬੰਦ ਹੋ ਰਿਹਾ। ਨੂੰ ਹੌਸਲਾ ਦੇਣਾ ਆਪਣਾ-ਆਪਣਾ, ਦੇਖੋ ਅੱਛੀ ਗੱਲ ਹੈ ਮੈਂ ਤੇ ਕਹਿੰਦੀ ਹ ਵੀ ਤੁਸੀਂ ਵੀ ਦੇਖੋ ਸਟਾਰਟ ਕਰੋ, ਮੈਂ ਵੀ ਦੇਖਣੀ ਆ ਕੁਛ ਨਾ ਕੁਛ।
ਹਾਂਜੀ, ਬਿਲਕੁਲ ਸਹੀ ਗੱਲ ਐ।
ਹੋਰ ਸੁਣਾਓ, ਚਲੋ ਠੀਕ ਏ ਜੀ, ਸਤਿ ਸ਼੍ਰੀ ਅਕਾਲ।
ਠੀਕ ਐ, ਸਤਿ ਸ੍ਰੀ ਅਕਾਲ।